ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਜੀ ਠੀਕ ਹੋ।
ਕੱਲ ਜੀ ਠੀਕ ਆ ਹੋਰ ਤੁਸੀਂ ਸੁਣਾਓ ਜੀ।
ਬਸ ਜੀ ਤੁਸੀਂ ਸੁਣਾ ਕੀ ਕਰਦੇ ਹੋ।
ਬਸ ਹੀ ਬੈਠੇ ਹ ਅਸੀ ਹੁਣੇ ਫ੍ਰਰੀ ਹੋਏ ਹੈ।
ਅੱਛਾ ਹੋਰ ਕੀ ਕਰਦੇ ਪਏ ਸੀ।
ਹਾਂਜੀ ਹੁਣੇ ਅੰਦਰ ਆਇਆ।
ਅੱਛਾ ਜੀ ਹੋਰ ਸੁਣਾ। ਤੁਸੀਂ ਸੁਣ ਹੋਏਗਾ ਬੂਤ ਜੋ ਹੁੰਦੇ ਨੇ ਸੱਚਮ ਹੁੰਦੇ ਨੇ ਕਿ ਐਵੇਂ ਲੋਕੀ ਕਹਿੰਦੇ ਨੇ।
ਕਹਿੰਦੇ ਤੇ ਹੈਗੇ ਕਿ ਦੇਖਿਆ ਵੀ ਅਸੀਂ ਐਸੀ ਗੱਲ ਨੀ ਹੈਗੀ। ਹੁੰਦੇ ਹੀ ਨੇ ਮੰਨੋ ਤੇ, ਅਸੀਂ ਜਿੱਥੇ ਪਹਿਲੇ ਰਹਿ ਕੇ ਆਏ ਹ ਨਾ ਜੀ। ਉੱਥੇ ਤੇ ਉਹ ਕਿਸੇ ਗਵਢੀਆਂ ਨੂੰ ਵਿਆਹ ਹੋਇਆ ਸੀ। ਉਹਨਾਂ ਦੇ ਮੁੰਡੇ ਦਾ
ਹਾਂਜੀ- ਹਾਂਜੀ।
ਦੀ ਨੂੰ ਆਈ। ਪੰਜ ਜਾਂ ਪੰਜ ਜਾਂ ਸੱਤ ਮਹੀਨੇ ਉਹ ਠੀਕ ਰਹੀ ਹੋਣੀ ਏ। ਅੱਛਾ। ਸੋਹਣਾ ਕੰਮ ਕਰਦੀ ਸੀ। ਸੋਹਣੀ ਸੀ। ਤੇ ਫੇਰ ਉਹ ਰਾਤੀ -ਰਾਤੀ ਰੋਜ਼ ਜੇ ਚੀਕਾ ਹੀ ਮਾਰਦੀ ਸੀ। ਇਨੀ ਪਰ ਸ਼ਾਮ ਹੁੰਦੀ। ਫਿਰ ਸਵੇਰੇ ਫਿਰ ਠੀਕ ਹੋ ਜਾਂਦੀ ਆ। ਫੇਰ ਆਪਣਾ ਅਗਲੇ ਦਿਨ ਫੇਰ ਕਾਫੀ ਦਿਨ ਐਵੇਂ ਕਰਦੀ ਰਹੀ। ਫੇਰ ਦਿਖਾਇਆ ਜੀ। ਉਹਨੂੰ ਫੇਰ ਹੋਣ ਉਹਦੇ ਅੰਦਰ ਚੀਜ਼ ਤਾਂ ਹੀ
ਹੁਣਦੇ ਆ ਜੀ, ਸਾਡੇ ਇੱਧਰ ਵੀ ਬਹੁਤ ਹੈਗੇ ਨੇ ਜੀ।
ਹਾਂਜੀ। ਹੋਰ,
ਤੁਸੀਂ ਦੇਖੇ ਨਾ ਕੁਝ ਹਾਂਜੀ।
ਹਾਂਜੀ। ਸਾਡੇ ਉੱਧਰ ਵੀ ਹੈਗੇ ਸੀ ਬਸ ਇਹ ਵੀ ਅਸੀਂ ਰਹਿੰਦੇ ਸੀ। ਨਾ ਪਿੰਡ ਚ ਦੇ ਸਾਡੇ ਗਵਾਂਢੀਆਂ, ਸਾਡੇ ਗਵਾਂਢੀਆਂ ਰਹਿੰਦੇ ਸੀ ਨਾ
ਹਾਂਜੀ।
ਤ ਸਾਡੇ ਓਦੇ ਐਵੇਂ ਸੀ। ਕਿ ਨਿੱਕਾ ਜਿਹਾ ਬੱਚਾ ਹੈਗਾ ਸੀ ਤਾਂ ਘੁੰਮਦਾ ਫਿਰਦਾ ਰ ਸੀ। ਸੜਕ ਦੇ ਨਾਲ ਤੇ ਤੁਹਾਨੂੰ ਪਤਾ ਹੈ ਪੀਪਲ ਦੇ ਪੇੜ ਤਾਂ ਹੁੰਦਾ ਹੈ। ਨਾ ਜਸੇ
ਹਾਂਜੀ -ਹਾਂਜੀ ਪੀਪਲ ਦੇ ਪੇੜ ਤੇ ਹੁੰਦੇ ਨੇ।
ਹਾਂਜੀ -ਹਾਂਜੀ ਤੇ ਉਸਨ ਉਹਨੇ ਬੋਸਰੂਮ ਵਗੈਰਾ ਕਰ ਲਿੱਤਾ ਹੈਗਾ। ਉੱਧਰ ਤ ਉਹਨੂੰ ਤੋ ਜਾ ਤ ਪਤਾ ਨ ਚਲਾ ਮਤਲਬ ਚਲਾ ਗਿਆ। ਇੱਕ- ਦੋ ਦਿਨ ਜਬ ਠੀਕ ਰਿਹਾ ਸੀ। ਉਹ
ਅੱਛਾ ਜੀ।
ਹਾਂਜੀ। ਤੋ ਫੇਰ ਉਹ ਘਰ ਆ ਕੇ ਨਾ ਮਤਲਬ ਰਾਤੀ ਨਾ ਬਾਰਾਂ ਵਜੇ ਆਵਾਜ਼ਾਂ ਜੀ ਨਿਕਾਲ ਜੀ ਅਜੀਬ ਜੀ ਆਵਾਜ਼ ਅਜੀਬ-ਅਜੀਬ ਤੇ ਉਹਦਾ ਟੇਡ ਪੀੜ ਹੁੰਦਾ। ਤੇ ਲਾਤੀ ਰਾਤੀ ਚੱਕ- ਚੱਕ ਕੇ ਮਾਰਾ ਲਾਤਾ ਏ, ਹੱਥ- ਪੈਰ। ਚੱਕ -ਚੱਕ ਮਾਰਦਾ ਸੀ ਫਿਰ, ਪਤਾ ਉਹਨੂੰ ਪਤਾ ਇ ਨੀ ਚੱਲਦਾ ਕਿ ਉਹ ਕੀ ਕਰਦਾ ਵਾ। ਹਾਂਜੀ। ਉਹਨੂੰ ਨੀ ਪਤਾ ਚੱਲਦਾ ਆਹਾਂ। ਆਪਣੇ -ਆਪ ਸੌਂਦੇ ਨੀ ਤੋਂ ਬਸ ਆਪਣੇ ਜੋ ਵੀ ਉਹਦੇ ਉਹ ਹੋਈ ਯਾਂਦਾ। ਉਹ ਆਪਣੇ ਚੱਕਰ ਸਮਾਨ ਚੱਕ ਚੱਕ ਕੇ ਫੈਕਦਾ ਸੀ। ਇਧਰ- ਉੱਧਰ
ਅੱਛਾ ਜੀ।
ਹਾਂਜੀ ਤੋ ਅਸੀਂ ਤੇ ਹੈਰਾਨ ਈ ਹੋ ਗਏ ਅਸੀਂ ਵੇਖਿਆ ਅਸੀਂ ਤੇ ਕਦੀ ਵੇਖੀ ਕੋਈ ਨੀ ਆਤਮਾ ਵੀ ਹੁੰਦੀਆਂ ਨੇ। ਅਸੀ ਤਾਂ ਪਹਿਲੀ ਵਾਰ ਈ ਦੇਖੀ ਸੀ ਨਾ ਆਤਮਾਂ ਹੁੰਦੀਆਂ ਨੇ।
ਹਾਂ, ਇਹ ਜਿਵੇਂ, ਸੈਂਟ ਵਗੈਰਾ ਲਗਾ ਕੇ ਚਲੇ ਜਾਂਦੇ ਨੇ ਬੱਚੇ, ਵੱਡੇ
ਹਾਂਜੀ -ਹਾਂਜੀ ਬੱਚੇ ਕੀ ਨਿਆਣੇ ਕਿੱਦੇ ਮੰਨਦੇ ਨੇ ਹਾਂਜੀ। ਮੰਨਦੇ ਨੀ ਨਾ ਪਰ ਇਹ ਕਹਿੰਦੇ ਨੇ ਨਾ ਦੁਪਹਿਰੀ ਚ' ਵੀ ਨੀ ਜਾਣਾ ਚਾਈਦਾ।
ਹਾਂਜੀ-ਹਾਂਜੀ ਦੁਪਹਿਰੇ ਦੋ- ਤਿੰਨ ਵਜੇ ਕੋਲ
ਹਾਂਜੀ। ਨੀ ਜਾਣਾ
ਹਾਂਜੀ। ਸੁਣਿਆ ਤੇ ਹੈ ਈ, ਹੁੰਦੇ ਨੇ।
ਹਾਂਜੀ। ਬਸ ਇਹੀ ਏ ਕੀ ਚੱਕ-ਚੱਕ ਕੇ ਮਾਰ ਲੱਗੇ ਸਾਰੇ ਬੋਲ ਲੱਗੇ ਇਹਨੂੰ ਦਿਖਾ ਲੋਓ ਮੁੰਡੇ ਨੂੰ ਉਹਨਾਂ ਨੂੰ ਡਾਕਟਰ ਦੇ ਕੋਲ ਲੈ ਗਏ ਸੀ। ਉਹਨੂੰ
ਅੱਛਾ ਜੀ।
ਡਾਕਟਰ ਤਾਂ ਕਹਿੰਦਾ ਨੋਰਮਲ ਹੀ ਏ ਇਹਨੂੰ ਤਾ ਕੁੱਛ ਹੈ ਈ ਨੀ। ਕੁਛ ਦਿਖੇਗਾ ਤਾਂ ਹੀ ਡਾਕਟਰ ਦੱਸੇਗਾ ਨੀ ਕੁਛ ਹੈਗਾ। ਹਾਂਜੀ ਉਹ ਤਾਂ ਕਹਿੰਦਾ ਨੋਰ ਜਾਓ ਫੇਰ ਆਇਆ ਵੇ ਰਾਤੀ ਫੇਰ ਰਾਤੀ ਫੇਰ ਉਹੀਓ ਹਾਲ ਏਦਾ
ਅੱਛਾ ਜੀ।
ਸਮਾਨ ਚੱਕ- ਚੱਕ ਕੇ ਸਟਨਾ। ਜੋ ਵੀ ਹੱਥ ਫੈਕ ਦੇਣਾ ਇੱਧਰ- ਉੱਧਰ। ਆਪਣੇ ਸਿਰ-ਸਿਰ ਦੀਵਾਰ ਗਲੀ ਵਿੱਚ ਦੇ ਵਿੱਚ ਮਾਰਨਾ। ਹਾਂਜੀ, ਫੇਰ ਇਹਨੂੰ ਸਾਰੇ ਕਹਿਣ ਲੱਗੇ ਨੂੰ ਸਹੀ ਸ ਦਿਖਾ ਲਓ ਜਾੜਾ ਜੂੜਾ ਕਰਵਾ ਲੋ ਵੀ ਕੁਛ ਟਪ ਟੁਪ ਗਿਆ ਹੋਇਆ ਯ ਚੀਜ਼-ਚੀਜ਼ ਵਗਰ ਚਿੰਮੜਗੀ ਏ ਜਾੜਾ ਜੂੜਾ ਕਰਾ ਲੋੋ
ਹਾਂਜੀ ਹਾਂ।
ਬਸ ਉਹਨੂੰ ਲੈ ਕੇ ਗਏ ਸੀ ਜਾੜਾ ਜੂੜਾ ਕਰਾਨ ਬਸ ਇੱਕ ਹਾਂ ਬਸ ਇੱਕ ਦੋ ਦਿਨ ਜਾੜਾ ਕਰਾਇਆ ਸੀ ਬ ਠੀਕ ਇ ਹੋ ਗਿਆ ਸੀ।
ਹਾਂਜੀ ਇਹ ਬੜੇ ਹੁੰਦੇ ਨੇ ਪੰਡਿਤ ਵ ਜਾੜਾ ਕਰਦੇ ਠੀਕ ਹੋ ਜਾਂਦਾ ਏ ਨਾ। ਹਾਂਜੀ ਵਧੀਆ ਜੀ।
ਅੱਜ ਕੱਲ ਤਾਂ ਬਸ ਅਸੀਂ ਮੰਨਦੇ ਨੀ ਜੀ ਕਿ ਹੁੰਦੇ ਨੇ ਬਹੁਤ
ਹਾਂਜੀ ਅੱਜ ਕੱਲ ਹਾਂ ਮੰਨਦਾ ਤੇ ਕੋਈ ਨੀ ਜੇ ਦੇਖੋ ਕਿਸੇ ਨਾਲ ਹੁੰ ਤੇ ਤਾਈ ਪਤਾ ਲੱਗਦਾ ਐ ਨਾ ਹ ਹਾਂਜੀ-ਹਾਂਜੀ ਓਸੇਨੂੰ ਪਤਾ ਹੈ।
ਹਾਂਜੀ-ਹਾਂਜੀ ਉਹ ਦੱਸੋ
ਸਾਡੇ ਵੀ ਇੱਕ ਵਾਰੀ ਕਿਸੇ ਨਾਲ ਹੋਇਆ ਸੀਗਾ ਮੁੰਡੇ ਨਾਲ ਛੁੱਟਾ ਜਿਆ ਸੀ। ਉਹਨਾਂ ਨੂੰ ਕੋਈ ਸੇਂਟ ਵਗੈਰਾ ਬਹੁਤ ਲਗਾਂਦਾ ਸੀਗਾ ਬੱਚਾ ਉਹਨੂੰ ਇੰਝੇ ਹੋ ਗਿਆ ਸੀ ਉਹ ਵੀ ਚੀਕਾਂ ਬੜੀਆਂ ਮਾਰਦਾ ਸੀਗਾ। ਆਪਣਾ ਸਰਾਣੇ ਸੁੱਟਣੇ ਬੜਾ-ਬੜਾ ਕਰਦਾ ਸੀ। ਤੇ ਉਹਨੂੰ ਵੀ ਫੇਿਰ ਕਿਸੇ ਨੂੰ ਦਿਖਾਇਆ ਫੇਰ ਉਹਦੇ ਚਾੜਾ ਚੂੜਾ ਦੋ ਤਿੰਨ ਵਾਰੀ ਬੁਲਾਇਆ ਕੋਈ ਹੁੰਦੇ ਨਾ ਓਥੇ
ਤਾਂ ਜਾ ਕੇ ਫੇਿਰ ਉਹਨੂੰ ਵੀ ਫ਼ਰਕ ਪਿਆ।
ਲੱਗਦਾ ਨੀ ਐ ਬੂਤ ਵਗੈਰਾ ਵੀ ਹੁੰਦੇ ਨੇ।
ਲੱਗਦਾ ਨੀ ਕਦੀ ਦੇਖੇ ਜੋ ਨੀ ਜਿਹਨਾਂ ਨੂੰ ਹੁੰਦਾ ਉਹ ਫਿਰ ਕਹਿੰਦੇ ਨੇ ਬੀ ਜੀ ਸਾਨੂੰ ਹੋਇਆ
ਸਾਡੀ ਵੀ ਗਲੀ ਚ ਐਵੇਂ ਆ ਗੇ ਸੀ ਨਾ ਜੈਸੇ ਉਹ ਨਾ ਕੈਮਰੇ ਚ ਕੈਦ ਹੋ ਜਾਂਦੀ ਹੈ ਨਾ ਥੋੜੀ ਬਹੁਤ ਆ ਜਾਂਦੀ ਕੈਮਰੇ ਚ ਹੀ ਸਾਡੇ ਨਾ ਬੂਹੇ ਚ ਨਾ ਗੁਰਦੁਆਰੇ ਚ ਸੰਗਰੇੜਆ ਰੂੜੀਆ ਬੂਹੇ ਤੇ ਪਈ ਸੀ ਨਾ ਸਾਡੇ ਰੇਹੜੀਆਂ ਹੁੰਦੀਆਂ ਨਾ ਸਪ ਹੀ ਹੁੰਦੀਆਂ ਬੂਹੇ ਦੇ ਤੇ ਉਹ ਢਾਈ ਵਜੇ ਢਾਈ ਵਜੇ ਜਾਂਦੇ ਹੋਏਗੀ ਮਤਲਬ ਮੱਥਾ ਮੱਥਾ ਟੇਕ ਜਾਂਦੀ ਜੋ ਸਖਿਆਤਮ ਹੁੰਦੀਆਂ ਨੇ ਹਨ ਨਾ ਬਹੁਤ ਹੁੰਦੇ ਨੇ ਗੁਰਦੁਆਰੇ ਵਿੱਚ ਜਾਂਦੀਆਂ ਨੇ ਤੇ ਦੇ ਮਤਲਬ ਜੋ ਚੀਜ਼ ਮਤਲਬ ਆਉਂਦੀ ਹੈ ਨਾ ਲੋਕ ਰਸਤੇ ਚ ਦਿੰਦੀ ਉਹ ਸਾਈਡ ਕਰ ਦਿੰਦੀ ਹੈ ਤੇ ਰੇੜੀਆਂ ਰੂੜੀਆਂ ਵੀ ਬਣ ਗਈ ਸੀ ਨਾ ਰੋਜ਼ ਖੜੀ ਕਰ ਦਿੰਦੇ ਸੀ ਰੇਹੜੀਓ ਸਮ ਹਾਂ ਤੇ ਉਹ ਰੇੜ
ਆਉਂਦੀਆਂ ਨੇ ਗੁਰਦੁਆਰੇ ਚਲੀ ਜਾਂਦੀਆਂ ਨੇ
ਹਾਂ ਜੋ ਸੁੱਚੀ ਹੁੰਦੀ ਹੈ ਜਮਨ ਸਾਫ਼ ਰਹਦਾ ਉਹ ਗੁਰਦੁਆਰੇ ਮੱਥਾ ਵੀ ਦੇਖਦੀ ਆਉਂਦੀ ਨੇ ਕਿ ਮਤਲਬ ਅੱਛੀ ਵੀ ਹੁੰਦੀ ਨੇ ਚੰਗੀਆਂ ਵੀ ਹੁੰਦੀਆਂ ਮਤਲਬ ਗੰਦੀਆਂ ਵੀ ਹੁੰਦੀਆਂ ਆ ਜੋ ਆਤਮਾ ਹੁੰਦੀ ਨੇ ਨਾ ਕੁਛ ਐਵੇ ਹੁੰਦੀ ਸਤਾਉਂਦੀਆਂ ਨੇ ਕੋਈ ਚੰਗੀ ਵੀ ਹੁੰਦੀ ਹੈ ਗੁਰਦੁਆਰੇ ਮੱਥਾ ਵੀ ਟੇਕਦੀਆਂ ਨੇ
ਇਨਸਾਨ ਹੈ ਕੋਈ
ਹਾਂਜੀ ਹਾਂਜੀ ਤੋ ਸਾਰੀ ਰੇਹੜੀ ਰੂਹੜੀ ਬਣ ਗਈ ਸੀ ਮਤਲਬ
ਅੱਛਾ ਜੀ
ਹਾਂਜੀ ਸਾਰੇ ਕਹਿੰਦੇ ਤਾ ਅਸੀਂ ਦੇਖੀਏ ਅਸੀਂ ਵੀ ਵੇਖੀ ਅਸੀਂ ਵੀ ਵੇਖੀਏ ਹੁੰਦੀ ਹੋਏਗੀ ਤਾਂਹੀ ਵੇਖੀ ਮਤਲਬ ਚਿੱਟੇ ਦੇ ਕੱਪੜੇ ਪਾਇਆ ਸੀ ਉਹਨੇ ਲੂਚੀ ਲੰਬੀ ਹੈਗੀ ਸੀ ਮਤਲਬ ਜਨਾਨੀ ਸੀ ਉਚੀ ਹੁੰਦੀ ਹੈਗੀ ਤੇ ਚਿੱਟੇ ਜਿਹੇ ਕੱਪੜੇ ਪਾਏ ਸੀ ਹਾਂਜੀ ਅਸੀਂ ਵੀ ਯਕੀਨ ਨਹੀਂ ਹੁੰਦਾ ਵੀ ਕਿ ਐਵੇਂ ਹੋ ਸਕਦਾ ਹੈ ਮਤਲਬ ਕਿਵੇ ਥੋੜਾ ਜਿਹਾ ਹੋਇਆ ਵਵੇ ਸੀ ਥੋੜਾ ਆ ਜਾਂਦਾ ਐਮ ਥੋੜਾ ਆ ਗਿਆ ਸੀ ਹਾਂ ਕੈਮਰਾ ਥੋੜ ਲੱਗਦਾ ਸੀ ਨਾ ਗੜਬੜੀ ਜੀ ਹੈਗੀ ਆ ਮਤਲਬ ਕੁੱਛ ਦਿਨ ਕੋਈ ਨਿਕਲਿਆ ਏਧਰੋਂ
ਥੋੜਾ ਚਾਵਲਾ ਜਿਹਾ ਪੈ ਜਾਂਦਾ ਪਰਛਾਈ ਪੈ ਜਾਂਦੀ
ਨਾ ਢਾਈ ਵਜੇ ਦੀ ਗੱਲ ਹੈ ਢਾਈ ਵਜੇ ਜਾਂਦੀ ਹੈ ਨਾ ਗੁਰ। ਗੁਰਦੁਆਰੇ ਹਾਂਜੀ ਸਵੇਰੇ ਢਾਈ ਵਜੇ। ਜੇ ਦੀ ਪਰ ਲੈਵੇ ਸਾਨੂੰ ਨਾ ਕੈਮਰੇ ਤੋਂ ਲੱਗੀ ਢਾਈ ਵਜੇ ਕੋਈ ਗਿਆ। ਅਹ ਢਾਈ ਵਜੇ ਵਾਰੀ ਹੈ ਨਾ ਗੁਰਦੁਆਰਾ ਢਾਈ ਵਜੇ ਬੰਦ ਰਹਿੰਦਾ ਹੈ। ਤ ਹਾਂਜੀ ਹਾਂਜੀ। ਬੜ ਹੁੰਦਾ ਨਾ ਗੁਰਦੁਆਰਾ। ਉਹਨੂੰ ਖੁਲੋ ਨਾ ਖੁੱਲੋ ਉਹ ਤਾਂ ਐਵੇਂ ਨਿਕਲ ਜਾਂਦੀ ਤੁਹਾਨੂੰ ਪਤਾ ਤਾਂ ਹੈ ਹੀ।
ਹਾਂਜੀ ਹਾਂਜੀ।
ਹਾਂ ਪਰ ਆਉਂਦੀ ਅਸੀਂ ਵੇਖੀ ਨਹੀਂ ਜਾਂਦੀ ਅਸੀਂ ਵੇਖੀ ਸੀ। ਹੈਲੋ।
ਹਾਂਜੀ ਹਾਂਜੀ।
ਚੀਜ਼ ਆਉਂਦੀ ਤਾਂ ਵੇਖੀ ਸੀ ਮਤਲਬ ਕੈਮਰਾ ਥੋੜਾ ਲੱਗਦਾ ਵਾ ਸੀ ਆਂਦੀ ਨਹੀਂ ਸੀ ਵੇਖੀ। ਅਸੀਂ ਤਾਂ ਪਹਿਲੀ ਵਾਰ ਹੀ ਦੇਖੀ ਸੀ ਹਾਂਜੀ ਐਵੇਂ ਆਤਮਾ ਵੀ ਹੁੰਦੀਆਂ ਨੇ ਬ।
ਡਰ ਲੱਗਿਆ ਹੋਣਾ।
ਬਹੁਤ ਜ਼ਿਆਦਾ ਹਾਂ ਐਂ ਲੱਗਦਾ ਆਪ ਆਪਣੇ ਆਪ ਬੀਤੀ ਹੈ ਨਾ ਤਾਂ ਸਾਨੂੰ ਲੱਗਦਾ। ਮੈਂ ਅੱਜ ਹੀ ਦੇਖੀ ਸੀ।
ਫੇਰ ਪਤਾ ਲੱਗਦਾ ਨਾ ਹੈ।
ਤੇ ਚ ਚਿੱਟੇ ਕੱਪੜੇ ਪਾਉਂਦੀਆਂ ਨੇ ਨਾ ਉਹ ਵੀ।
ਹਾਂ ਚਿੱਟੇ ਚ ਦਿਖਾਈ ਦਿੰਦੇ ਨੇ। ਹਾਂ ਦਿਖਾਈ ਵੀ ਕਿਸੇ ਕਿਸੇ ਨੂੰ ਦਿੰਦੇ।
ਹਾਂਜੀ ਤੁਸੀਂ ਉਹ ਵੀ ਮੰਨਦੇ ਹੋ ਜਿਨ ਵਗੈਰਾ ਜੋ ਹੁੰਦੇ ਨੇ।
ਨਹੀਂ ਜੀਨ ਤਾਂ ਮੈਂ ਨਹੀਂ ਸੁਣਿਆ।
ਹਾਂ ਜਿੰਨ ਵਗੈਰਾ ਵੀ ਹੁੰਦੇ ਨੇ ਨਾ ਜੋ ਮਤਲਬ ਆਦਮੀ ਹੁੰਦੇ ਨਾ ਉਹਨੂੰ ਜਿੰਨ ਵਗੈਰਾ ਬੋਲਦੇ ਨੇ ਨਾ।
ਅੱਛਾ ਅੱਛਾ ਵੱਡੇ ਵੱਡੇ।
ਹਾਂਜੀ ਹਾਂਜੀ ਸਾਡੇ ਉੱਧਰ ਪਿੰਡ ਚ ਵੀ ਹੈਗਾ ਸੀ ਨਾ ਤ ਐਵੇਂ ਰਾਤੀ। ਚਾਹਣਾ ਹੈਗਾ ਸੀ ਬਹੁਤ ਜਰਾ ਤ ਰਾਤੀ ਵੀ ਨਾ ਪਿੰਡ ਤੈਨੂੰ ਪਤਾ ਤਾਂ ਹੈ ਲਾਈ।
ਹਾਂਜੀ ਹਾਂਜੀ।
ਤੋਂ ਐਵੇਂ ਲੱਗਦਾ ਸੀ ਨਾ ਜਿਸ ਸੜਕ ਦੇ ਨਾਲ ਸੜਕ ਦੇ ਨਾਲ ਘਰ ਸੀ ਨਾ ਸਾਡਾ। ਪਿੰਡ ਚ ਤ ਐਵੇਂ ਲੱਗਦਾ ਸੀ ਜ। ਸੜਕ ਦੇ ਨਾਲ ਕੋਈ ਲਿਟਾ ਹੋਇਆ ਮਤਲਬ ਚਿੱਡੀ ਦੀ ਚਾਦਰ ਤਾਣ ਕੇ ਨਾ ਹਾਂ। ਐਵੇਂ ਲਿਟ ਆਇਆ ਪ ਜਦ ਲਾਈਟ ਲਟ ਆਉਂਦੀ ਨ ਮਤਲਬ ਰੋਸ਼ਨੀ ਹੋਈ ਸੀ ਚੰਦ ਦੀ। ਤੋਂ ਅਸੀਂ ਫੇ ਡਰ ਗਏ ਸੀ ਮਤਲਬ ਉਹਨੂੰ ਦੇਖ ਕੇ ਅਸੀਂ ਕਿਹਾ ਚਲ ਟੋਰਚ ਵਗੈਰਾ ਦੇਖ ਲਿਆਓ। ਦੇੇਖ ਲ ਕੋਈ ਹੈ ਤਾਂ ਨੀ ਇਧਰ ਪਰ ਤੂ ਉਹਨੂੰ ਪਤਾ ਨਾ ਚਣੇ। ਮਤਲਬ ਮਤਲਬ ਐਵੇਂ ਦੇਖਦਾ ਵਾ ਸੀ ਜਦੋਂ ਟੌਰਚ ਵਗੈਰਾ ਲੈ ਕੇ ਆਏ ਸੀ ਨਾ।
ਹਾਂਜੀ।
ਤੋਂ ਮਤਲਬ ਕੀ ਬੋਲਦੇ ਉਹਨੂੰ ਗਾਇਆ ਵੀ ਹੋ ਗਿਆ ਸੀ ਮਤਲਬ ਸਾਨੂੰ ਨਜ਼ਰ ਆਇਆ ਹੀ ਨਹੀਂ ਸੀ। ਥੋੜਾ ਥੋੜਾ ਨਜ਼ਰ ਆਇਆ ਸੀ ਫਿਰ ਆਇਆ ਹੀ ਨਹੀਂ ਸੀ ਹਾਂਜੀ। ਹਾਂ ਵੇਖਦੇ ਹੀ ਨੀ ਮਤਲਬ ਅਸੀਂ ਵੇਖਾਵੇ ਕੋਲ ਖੜੇ ਹੋ ਕੇ ਅਸੀਂ ਵੇਖਦੇ ਪਏਦੇ ਕਿ ਕੋਈ ਹੈਗਾ ਹੈਏ ਪਰਛਾਈ ਦੀ ਪੈਂਦੀ ਵੀ। ਨਾ ਚਿੱਟੀ ਚਿੱਟੀ ਹਾਂਜੀ ਅਸੀਂ ਆਪ ਕੇ ਅੱਖ ਦੇਖਿਆ ਹੋਆ। ਹਾਂ ਸੀਡਾ ਹਾਂਜੀ ਅਸੀਂ ਤਾਂ ਨਿਕਲੇ ਹੀ ਨਹੀਂ। ਬਾਹਰ ਦੋ ਦਿਨ ਤੇ ਸਾਨੂੰ ਬਖਾਰ ਚੜੀ ਆ ਵੀ ਅਸੀਂ ਨਿਕਲੇ ਨੀ ਬਾਹਰ ਅਸੀਂ ਨਿਕਲਣਾ ਸੀ ਬਾਹਰ।
ਅੱਛਾ ਜੀ। ਹਾਂ ਤੇ ਫਿਰ ਇੱਕ ਵਾਰੀ ਅੱਖ ਸਾਹਮਣੇ ਦੇਖ ਲਓ ਬੰਦਾ ਫਿਰ ਤਾਂ ਡਰ ਹੀ ਜਾਂਦਾ ਨਾ।
ਹਾਂਜੀ ਹਾਂਜੀ।
ਵੈਸੇ ਕਿਸੇ ਦੇ ਮੂੰਹ ਤੇ ਸੁਣੋ ਕੋਈ ਵਿਸ਼ਵਾਸ ਨਹੀਂ ਕਰਦਾ ਵੀ
ਤਾਂਹੀ ਮੈਂ ਵੀ ਨੀ ਕਰਦੀ ਸੀ ਅਸੀਂ ਅੱਖੋ ਦੇਖਿਆ ਹੋਇਆ ਨਾ। ਸਾਡੇ ਉੱਧਰ ਪਿੰਡ ਚ ਪਿੰਡ ਚ ਹੁੰਦਾ ਨਾ ਇੱਕ ਤਾਂ ਸਾਡੇ ਉੱਧਰ। ਪਿੰਡ ਚ ਨਾ ਸਾਡੇ ਨਾਲ ਹੀ ਹੈਗੇ ਨੇ ਉਹ ਵੀ ਕੀ ਬੋਲਦੇ ਆ ਉਹਨੂੰ। ਹੈਲੋ,
ਹਾਂਜੀ।
ਸਾਰੇ ਸਮਸ਼ਨ ਸਾਡੇ ਉੱਧਰ ਹੀ ਸਾਹਮਣੇ ਹੀ ਸੀ ਨਾ। ਦੇ ਨਾਲ ਉਦੇ, ਸਾਡੇ ਪਿੰਡ ਚ ਨਾ ਕੋਲ ਹਾਂ। ਕੋਲ ਹੀ ਹੈਗੇ ਸੀ ਨਾ ਉੱਧਰ ਤੇ ਉਦੋਂ ਹੀ ਮਤਲਬ ਸਾੇ ਸੜਕ ਦੇ ਸਾਹਮਣੇ ਹੀ ਜਾਂਦੇ ਸੀ। ਨਾ ਜਿ ਕੋਈ ਵੀ ਲੈ ਕੇ ਜਾਂਦੇ ਸੀ ਸੜਕ ਦੇ ਸਾਹਮਣੇ ਜਾਂਦੇ ਸੀ ਲੈ ਕੇ ਜਿਨੂੰ ਵੀ। ਜੋ ਵੀ ਕੋਈ ਪੂਰਾ- ਪੂਰਾ ਹੋ ਜਾਂਦਾ ਸੀ। ਉਹ, ਮੋੜ ਹੈਗਾ ਸੀ ਮੋੜ ਤੇ ਮਤਲਬ ਹੁੰਦਾ ਜੋ ਵੀ, ਕਰਦੇ ਨੇ ਨਾ ਮੋੜਾਂ ਤੇ ਹੀ ਕਰਦੇ ਨੇ।
ਹਾਂਜੀ -ਹਾਂਜੀ।
ਹਾਂ। ਤ ਉੱਧਰ ਹੀ ਦੇਖੀ ਸੀ। ਅਸੀਂ ਵੀ ਪਹਿਲੀ ਵਾਰ ਹੀ ਦੇਖਾ ਸੀ। ਅਸੀਂ ਉੱਧਰ
ਬਸ ਉਓਥੇ ਕਹਿੰਦੇ ਹੈਗੇ ਹੁੰਦੀਆਂ ਨੇ।
ਹਾਂ। ਕਹਿੰਦੇ ਮੰਨੇ ਨੂੰ ਤਾਂ ਸਾਰਾ ਕੁਛ ਹੀ ਹੁੰਦਾ।
ਹਾਂਜੀ। ਮੰਨਣ ਤੇ ਹੈ। ਆਪਣਾ ਮਨ ਜੇ ਮੰਨਦਾ ਹੈ। ਤੇ ੳਧਰ ਹੈ। ਨਹੀਂ ਤੇ ਨਹੀਂ।
ਹਾਂਜੀ। ਹੋਰ ਦੱਸੋ।
ਅ ਬਸ ਵੀ
ਚਲੋ ਮੈਂ ਤੁਹਾਨੂੰ ਫਿਰ ਬਾਅਦ ਵਿੱਚ ਫ਼ੋਨ ਕਰਦੀ ਹਾਂ। ਹਨਾ। ਹਨਾਂ ਜੀ। ਠੀਕ ਹੈ, ਸਤਿ ਸ੍ਰੀ ਅਕਾਲ ਜੀ। ਠੀਕ ਹੈ ਜੀ।